ਹੈਂ?
ਹਾਂਜੀ।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
ਹੋਰ ਠੀਕ ਹੋ?
ਹਾਂਜੀ। ਬਿਲਕੁਲ ਠੀਕ। ਮੈਂ ਕੰਮ ਕਰ ਰਹੀ ਸੀ ਕੋਈ।
ਕਿਹੜਾ ਕੰਮ ਕਰਦੇ ਸੀ?
ਬਸ ਹੁੰਦੇ ਨੇ ਘਰ ਦੇ ਕੰਮ।
ਅੱਛਾ, ਅੱਛਾ ਘਰ ਦੇ ਕੰਮ ਹੋਰ ਨਾਸ਼ਤਾ ਵਗੈਰਾ ਹੋ ਗਿਆ?
ਹਾਂਜੀ ਬਸ। ਆਪਣੇ ਬੱਚੇ ਨੂੰ ਹੀ ਉਠਾਉਂਦੀ ਪਈ ਸੀ। ਉੱਠ ਜਾ ਫਟਾਫਟ ਬੱਚੇ ਤਾਂ ਦੇਰ ਨਾਲ਼। ਤੇ ਬੱਚਿਆਂ ਦਾ ਟਾਇਮ ਹੀ ਐਸਾ ਹੈ। ਉੱਠਦੇ ਹੀ ਨੀਂ। ਰਾਤੀਂ ਦੇਰ ਦੇਰ ਤੱਕ ਤਾਂ ਟੀ ਵੀ ਵੇਖਦੇਂ ਨੇਂ।
ਹਾਂਜੀ ਸਾਡੇ ਵੀ।
ਰੱਖਾਂ ਬਣਾਉਣੇ। ਸਭ ਕੀ ਘਰ ਮੇਂ ਹੈਂ।
ਜਿਸ ਦਿਨ। ਹਾਂਜੀ ਹੋਰ। ਹੋਰ ਵੀਰ ਜੀ ਚਲੇਂ ਗਏ ਕੰਮ ਤੇ।
ਹੂੰ। ਵੈਸੇ ਬਾਈ ਦਾ ਵੇਅ ਮੈਂ ਤੁਹਾਂਨੂੰ ਪਛਾਣਿਆਂ ਨੀਂ ਤੁਸੀਂ ਹੋ ਕੌਂਣ। ਮੈਂ ਤੁਹਾਡੇ ਨਾਲ਼ ਗੱਲਾਂ ਮਾਰੀ ਜਾਂ ਰਹੀਂ ਹਾਂ ਨਾਂਅ
ਭੁੱਲ ਗਏ। ਮੈਂ, ਮੈਂ ਤੁਹਾਡੀ ਸਹੇਲੀ ਬੋਲਦੀ ਹਾਂ।
ਨਾਲ਼ ਦੀ ਕੋਈ। ਕੋਈ ਸਕੂਲ ਸਕਾਲਦੇ ਹੋਣੇਂ ਤੁਸੀਂ ਮੈਂਨੂੰ ਤਾਂ ਯਾਦ ਵੀ ਨੀਂ। ਕਿਉਂਕਿ ਨਾ ਬਸ ਵਿਆਹ ਤੋਂ ਬਾਅਦ ਘਰਾਂ ਦੇ। ਕੰਮਾਂ ਚ ਅਸੀਂ ਉਲਝ ਜਾਂਦੇਂ ਹਾਂ ਨਾ। ਬਸ ਫ਼ਿਰ ਕੋਈ। ਫ਼ਿਰ ਕੋਈ ਸਹੇਲੀਆਂ ਨੀਂ ਕੋਈ ਸਭ ਰਿਸ਼ਤ ਰਿਸ਼ਤੇਦਾਰੀ ਤਾਂ ਭੁੱਲ ਜਾਂਦੀ ਏ।
ਹਾਂਜੀ, ਹਾਂਜੀ ਸਭ ਇਹ ਤਾਂ ਤੁਸੀਂ ਠੀਕ ਕਿਹਾ। ਬੰਦਾ ਉਨ੍ਹਾਂ ਚਿਰ ਆਪਣੇ ਕੰਮਾਂ ਕਾਰਾਂ ਵਿੱਚ ਉਲਝਿਆ ਰਵੇ ਵਿੱਚ ਬਸ। ਸਕੂਲ ਜਾਂਦਾ ਹੈਂ ਤਾਂ ਠੀਕ ਹੈਂ। ਹਾਂ ਮੈਂ ਉਹੀਓ ਫ਼ੋਟੋਆਂ ਦੇਖਦੀ ਪਈ ਸੀ। ਤਾਂਹੀਂ ਤਾਂ ਮੈਂਨੂੰ ਤੁਹਾਡੀ ਯਾਦ ਆਈਂ। ‌ਮੈਂ ਕਿਹਾ ਚੱਲੋਂ। ਮੈਂ ਕਿਸ਼ੇ ਤੋਂ ਤੁਹਾਡਾ ਨੰਬਰ ਲਿੱਤਾ ਸੀ। ਤਾਂ ਮੈਂ ਕਿਹਾਂ ਚਲੋ ਫ਼ੋਨ। ਕਰ ਲੈ ਤੁਹਾਂਨੂੰ। ਹੋਰ ਕੀ ਕਰਦੇਂ ਹੋ ਤੁਸੀਂ।
ਮੈਂ ਵੈਸੇ ਹਾਂ। ਘਰ ਹੀ ਰਹਿੰਦੇਂ ਆ ਅਸੀਂ ਕਿੱਥੇ ਜਾਂਣਾਂ।
ਮੈਂ ਕਿਹਾਂ ਘਰ ਕੰਢ ਚਲੋਂ। ਘਰ ਵਾਲੇ ਕੰਮ ਵੀ ਤੇਰੇ ਹੁੰਦੇ। ਜਾਣਾਂ ਨੀਂ ਹੈਂ। ਘਰ ਦੇ ਕੰਮ ਮੱਤਲਬ ਬਥੇਰੇ ਹੀ ਹੁੰਦੇ ਹੈਂ।
ਨਾਸ਼ਤਾ ਕਰਲੋ ਭਾਂਡੇ ਦਾ ਹੋ ਗਿਆਂ ਫ਼ਿਰ ਕੱਪੜ ਕੱਪੜਿਆਂ ਦਾ ਹੋ ਗਿਆਂ। ਸਾਰਾ ਦਿਨ ਫ਼ਿਰ ਦੁਪਹਿਰ ਦੀ ਰੋਟੀ ਬਣਾਓ ਐ ਕਰੋਂ ਉਹ ਕਰੋਂ। ਬਸ ਸਾਰਾਂ ਦਿਨ ਸਤਾਉਂਦੇ। ਹਾਂ ਵਿੱਚ ਕੋਈ ਆ ਜਾਂਦਾਂ ਕਦੀਂ ਬਾਜ਼ਾਰ ਵੀ ਜਾਣਾਂ ਪੈਂ ਜਾਂਦਾ ਐਂ।
ਹਾਂਜੀ, ਹਾਂਜੀ ਹੁਣ ਜਿਸ ਤਰ੍ਹਾਂ ਛੁੱਟੀਆਂ ਸੀ। ਦੇਖੋਂ ਆਉਣਾਂ ਜਾਣਾਂ ਲੱਗੇਂ ਹੀ ਰਿਹਾਂ। ਕਦੇ ਕੌਣ ਆ ਰਿਹਾਂ। ਕਦੇ ਕੋਈ ਭਰਾ ਭਰਜਾਈ ਆ ਜਾਂਦੇਂ। ਭਤੀਜਾ ਭਤੀਜੀ ਆ ਜਾਂਦੇ ਆ। ਛੁੱਟੀਆਂ ਵਿਚ ਬੱਚਿਆਂ ਦਾ ਲੱਗਿਆਂ ਹੀ ਰਿਹਾਂ ਆਉਣਾਂ ਜਾਣਾਂ।
ਹੋਰ। ਹੋਰ ਅੱਜ ਕੀ ਬਣਾ ਰਹੇ ਹੋ ਤੁਸੀਂ ਨਾਸ਼ਤੇ ਇਚ ਕੀ ਬਣਾਇਆ
ਨਾਸ਼ਤੇ ਚ ਅਸੀਂ ਅੱਜ ਬ੍ਰੈਡ ਪਕੌੜੇ ਬਣਾਏ ਨੇ ਦੁਪਹਿਰੇ ਸੋਚ ਰਹੀ ਹ ਰਾਜਮਾਂ ਚੌਲ ਬਣਾ ਲਈਏ, ਥੋੜੇ ਜਿਹੇ
ਅੱਛਾ-ਅੱਛਾ। ਅੱਛੇਜ ਆਲੂ ਦੇ ਪਰੌਠੇ ਬਣਾਣਾ। ਹੁਣ ਬਸ ਤਿਆਰੀਆਂ ਹੋ ਗਿਆ ਮੈਂ ਕਿਹਾ ਬੱਚੇ ਉੱਠਣ ਤਾਂ ਆਲੂ ਦੇ ਪਰੌਂਠੇ ਬਣਾਈਏ। ਬੱਚੇ ਸੁ ਤੇ ਪਿਆ ਮੌਸਮ ਵੀ ਅਜ ਥੋੜਾ ਨਾ। ਠੰਡਾ ਹੋਇਆ ਬਾਰਿਸ਼ ਲੱਗੀ ਹੋਈ ਹੈ ਬਾਹਰ ਨਾ। ਅੱਜ
ਸਵੇ ਨਾ ਲੱਗਦਾ ਵੇ
ਹਾਂ। ਹਾਂ ਇੰਨੇ ਦਿਨਾਂ ਬਾਅਦ ਇੰਨੀ ਗਰਮੀ ਪੈ ਰਹੀ ਸੀ। ਅੱਜ ਮੌਸਮ ਥੋੜ੍ਹਾ ਠੀਕ ਹੋਇਆ
ਇਨੀ ਹੂਮਸ ਹੋ ਰੀ ਸੀ ਨਾ। ਬਸ, ਪੁਛੋ ਹੀ ਨਾ। ਤਿੰਨ ਤਿੰਨ ਚਾਰ- ਚਾਰ ਵਾਰੀਂ ਨੂੰ ਵਿੱਚ।
ਹਾਂਜੀ ਹਾਂਜੀ ਇਹ ਤੇ ਗੱਲ ਹੈਂ। ਪਰ ਚਲੋਂ ਅੱਜ਼ ਥੋੜ੍ਹਾਂ ਜਿਹਾਂ ਮੀਂਹ ਪੈ ਹੀ ਗਿਆਂ। ਕਿ ਇਦਾਂ ਦਾ ਮੌਸਮ ਚੇਂਜ ਹੋਏ ਥੋੜਾਂ ਠੰਡਕ ਹੋਏ।
ਧੁੱਪ ਹੀ ਨੀਂ ਚੜੀ ਨਾਲ਼ੇ ਬਾਰਿਸ਼ ਆ ਰਹੀ ਹੈਂ। ਫ਼ਿਰ ਕਿਵੇਂ ਤੋਵਾਂ ਮੈਂ ਸੋਚ ਰਹੀ ਹਾਂ ਮੈਂ ਸ਼ਾਮੀ ਹੀ ਨਾ ਤੋਲਾਂ।
ਹਾਂ ਸ਼ਾਮੀ ਤੋਲਣਾ ਕਿ ਪਤਾਂ ਪੂਰੇ ਦਿਨ ਦੀ ਬਾਰਿਸ਼ ਨਾ ਹੋਏ। ਥੋੜੇ ਦੇਰ ਬਾਅਦ ਧੁੱਪ ਹੀ ਨਿਕਲ਼ ਜੇ। ਘੰਟੇ ਦੋ ਘੰਟੇ ਤੱਕ ਨਿਕਲ ਹੀ ਜੇ ਧੁੱਪ।
ਨਾ ਸ਼ਾਮੀ ਕੱਪੜੇ ਨੀ ਧੌਨੇ ਚਾਹੀਦੇ
ਅੱਛਾ ਤੁਹਾਡੀ ਸੱਸ ਕਹਿੰਦੇ ਆ
ਹਾਂ-ਹਾਂ ਸਾਡੀ ਨਾ ਸੱਸ ਕਹਿੰਦੇ ਨੇ। ਇਸ ਕਰਕੇ ਮੈਂ ਜ਼ਿਆਦਾ ਵੈਸੇ ਤੇ ਸ਼ਾਮੀ ਧੌੰਦੀ ਨੀ। ਯਾਂ ਤਾਂ ਸਵੇਰੇ-ਸਵੇਰੇ ਤੜਕੇ ਉੱਠ ਕੇ ਲਾ ਲਇ ਦੀ। ਜ਼ਮੀਨ
ਮਤਲਬ ਤੁਸੀਂ ਉ ਨੂ ਪੁੱਛਿਆ ਨਇ। ਮਤਲਬ ਕਿਉਂ ਨੀ ਧੋਂਂਦੇ? ਕੀ ਰੀਜ਼ਨ ਹੈ ਇਸਦੇ ਪਿੱਛੇ
ਤੇ ਇਹਦੇ ਨਾਲ ਕੀ ਹੁੰਦਾ ਹੈ ਕੀ ਘਰ ਵਿੱਚ ਬਰਕਤ ਜਿਹੜੀ ਹੁੰਦੀ ਹੈ ਨਾ। ਉੱਡ ਜਾਂਦੀ ਏ
ਅੱਛਾ ਜਿਹੜੇ ਪੁਰਾਣੇ ਜਿਹੜੇ ਅ ਪੁਰਾਣੇ, ਬਜ਼ੁਰਗ ਹੁੰਦੇ ਆ ਫੇਰ ਉਹਨਾਂ ਦਾ ਹੀ ਹੈ ਨਾ ਪਰ ਫਿਰ ਧੋ ਲੈਂਦੇ ਆ ਦੇਖੋ ਕਈ ਵਾਰ, ਟੈਮ ਨੀ ਲਗਦਾ ਰਾਤੀ
ਨਹੀਂ-ਨਹੀਂ ਵੈਸੇ ਤਾਂ ਹੋਵੋ ਤਾਂ ਸਵੇੇਰੇ ਹੀ ਦਵੋ ਇਹ ਵਿੱਚ ਦੁਪਹਿਰੇ ਧੌਲੋ ਦੁਪਹਿਰ ਨੂੰ ਧੋਲੋ। ਰਾਤੀ ਨਾ ਧੋਵੋ
ਮੈ ਸਵੇਰੇ, ਸ਼ਾਮੀ, ਰਾਤੀ ਨੁ, ਪਰ ਅਸੀਂ ਨੀ ਮੰਨਦੇ ਦੇਖੋ ਅਸੀਂ ਵੈਮਾਂ, ਭਰਮਾਂ ਵਿੱਚ ਨਹੀਂ ਪੈਂਦੇ ਅਸੀਂ ਤਾਂ ਜ਼ਿਆਦਾ ਧੋ ਲੈਂਦੇ ਹਾਂ
ਸਾਡੇ ਬਜ਼ੁਰਗਾਂ ਨੇ ਜੋ ਸਾਨੂੰ ਕਿਹਾ, ਅਸੀਂ ਤੇ ਉਹ ਦੱਸ ਸਕਦੇ ਹ
ਸਾਡੇ ਬੜੇ ਬਜ਼ੁਰਗ ਕਹਿੰਦੇ ਆ ਰਹੇ ਕਰਦੇ ਸਾਡੇ ਬੜੇ ਬਜ਼ੁਰਗ ਉਹ ਵੀ ਨੀ ਕਰਦੇ ਸੀ ਵਹਿਮ ਭਰਮ ਠੀਕ ਹੈ ਨਾ
ਉਹਨਾਂ ਦੇ ਤਾਂ ਇਹਦੇ ਤਾਂ ਚੱਲਣਾ ਹੀ ਪੈਂਦਾ ਫਿਰ ਜੇ ਨਾ ਕਹੀਏ ਤੇ ਫੇਰ ਕਹਿੰਦੇ ਨੇ ਆਪਣੀ ਮਾਰਦੀ ਏ ਸਾਰਾ ਦਿਨ ਇੰ ਜ
ਹਾਂ ਦੇਖੋ ਜੋ ਬੜੇ ਬਜ਼ੁਰਗ ਜੋ ਕੇੰਹਦੇ ਦੇਖੋ ਉਹਨਾਂ ਮੁਤਾਬਿਕ ਚੱਲਣਾ ਹੀ ਪੈਂਦਾ ਹਨਾ। ਹੁਣ ਸਾਡੇ ਜਿਹੜੇ ਮਨਾ ਕਰਦੇ ਜਿਸ ਤਾਂ ਸਾਡੇ ਵੀ ਬਣਿਆ ਹੋਇਆ ਕਿ ਵੀਰਵਾਰ ਸਿਰ ਨੀ ਧੋਣਾ। ਫਿਰ ਅਸੀਂ ਵੀ ਨੀ ਧੋੰਦੇ ਵੀਰਵਾਰ ਨਾ ਸਿਰ
ਆਹ ਵੀਰਵਾਰ ਤੇ ਅਸੀ ਵੀ, ਅਸੀ ਵੀ ਧੋੰਦੇ। ਮੰਗਲ ਔਰ ਵੀਰਵਾਰ ਤੇ ਅਸੀਂ ਬਿਲਕੁਲ ਵੀ
ਨਹੀਂ ਸਾਡਾ ਮੰਗਲ ਯਾ ਵੀਰਵਾਰ ਹੀ ਹੈ। ਵੈਸੇ ਕਈ ਸ਼ਨੀਵਾਰ ਵੀ ਕਹਿੰਦੇ ਪਰ ਸ਼ਨੀਵਾਰ ਦੇਖੋ ਕੋਈ ਜ਼ਰੂਰੀ ਹੋਏ ਤਾਂ ਧੋ ਲੈਂਦੇ ਆਾਂ। ਨਹੀਂ ਤਾਂ ਵੀਰਵਾਰ ਤਾਂ ਪੱਕਾ ਉਸ ਤ ਨੀ ਧੋੰਦੇ
ਮੰਗਲਵਾਰ ਤਾਂ ਨੀ ਧੋਂਦੇ ਕਿਉਂਕਿ ਤੇ ਨਾ ੳਨਾ ਦਾ ਦਿਨ ਹੁੰਦਾ ਹੈ। ਬਾਲਾ ਜੀ ਮਹਾਰਾਜ ਜੀ ਦਾ ਇਸ ਕਰਕੇ ਅਸੀਂ ਫਿਰ ਜੋਤ ਜੂਤ ਜਗਾਦੇੰ ਹੁੰਨੇ ਹਾਂ। ਉਹਨਾਂ ਦੀ ਫਿਰ ਨਹੀਂ ਕਰਦੇ
ਅੱਛਾ-ਅੱਛਾ। ਐਥੇ ਇਸ ਕਰਕੇ ਕੇ
ਹਾਂਜੀ ਹੋਰ ਬੱਚੇ ਕੀ ਕਰਦੇ ਨੇ ਤੁਹਾਡੇ
ਇਹਨਾ ਦਾ ਅੱਛਾ ਵੇ ਬੱਚੇ ਸੁੱਤੇ ਪਏ ਏ ਉਹਨੂੰ ਉਠਾਈ ਦਿੰਦੇ ਵੇ ਮੈਂ ਕਿਹਾ ਉੱਠ ਰੋਟੀ ਰਾਟੀ ਹਾਂਜੀ ਇੱਕ ਥਰਡ ਵਿੱਚ ਪੜ੍ਹਦਾ ਇੱਕ ਸੈਕਿੰਡ ਵਿੱਚ
ਹਾਂ ਤੇ ਤੁਹਾਡੇ ਘਰ ਵਾਲਾ ਤੁਹਾਡਾ ਕੀ ਕੰਮ ਕਰਦਾ
ਉਹਨਾਂ ਦਾ ਆਪਣਾ ਹੀ ਕੰਮ ਹੈ
ਤੇ ਹੋਰ ਕੌਣ ਕੌਣ ਹੈ ਘਾਰ ਹੀ ਤੁਹਾਡੇ ਮੰਮੀ ਹੋਣੇ ਤੁਹਾਡੇ
ਹਾਂਜੀ ਹਾਂਜੀ ਮੇਰੀ ਮੰਮੀ ਆ ਨੰਦਾ ਹੀ ਆ ਦੋ ਵਿਆਹੀਆਂ ਹੋਈਆਂ ਉਹ ਹਾਂ ਔਰ ਇੱਕ ਜੇਠ ਹੈ ਉਹ ਤਾਂ ਬਾਹਰ ਹੀ ਰਹੰਦਾ ਹੁੰਦਾ ਘਰ ਹੀ ਨੀ ਰਹੰਦੇ ਬਾਹਰ ਹੀ ਰਹੰਦੇ ਹੈ
ਚਲੋ ਉਰ
ਹੋਰ ਤੁਹਾਡੇ ਘਰ ਕੌਣ ਕੌਣ ਹੈ
ਬਸ ਮੈਂ, ਇਹ ਹੈਗੇ ਨੇ। ਤੇ ਮੇਰਾ ਮੁੰਡਾ
ਅੱਛਾ ਦੁਜੀ ਜਗਹ ਤੇ ਸੁਤੀ ਨੀ ਏ ਹੇਲੋ। ਪੜਦਾ ਮੁੰਡਾ ਨਹੀਂ ਘਰ ਦੇ ਦੇਖੋ ਕੰਮ ਤਾਂ ਬਹੁਤ ਆਉਂਦੇ ਆ ਹਾਂ
ਨਾ ਉਹਨਾਂ ਨੇ ਪਲੱਸ ਟੂ ਕਰ ਲਈ ਹੈ। ਮੇਰੇ ਮੁੰਡੇ ਨੇ ਹੁਣ ਉਹ ਆਪਣਾ ਫੈਕਟਰੀ ਵਿੱਚ ਹੁੰਦਾ ਵੇ ਜ਼ਿਆਦਾ ਫੈਕਟਰੀ ਵਿਆ ਦੇ ਆਪਣੇ ਕੰਮ ਹੁੰਦੇ ਨੇ ਫੇਰ ਉਹ ਆਪਣੇ ਬਿਜਨਸ ਵਿੱਚ ਹੀ ਵਾੜ ਜਾਂਦੇ ਨੇ
ਹਾਂਜੀ ਹਾਂਜੀ ਹਾਂ ਫਿਰ ਓ ਪਲੱਸਟੂ ਕਰਨ ਮੁੰਡੇ ਆਪਣੇ ਮ ਘਰ ਦਾ ਹੀ ਬਿਜਨਸ ਹੀ ਸੰਭਾਲ ਲੈਂਦੇ ਆ ਤਾਂ ਠੀਕ ਹੈ ਚਲੋ ਚੰਗੀ ਗੱਲ ਹੈ ਆਪਣਾ ਘਰ ਦਾ ਹੀ ਕੰਮ ਹੈ ਠੀਕ ਹੈ ਨਾ ਕਿਤੇ ਜਾਣ ਦੀ ਜ਼ਰੂਰ ਨੀ ਆਪਣੇ ਘਰ ਦਾ ਕੰਮ ਉਸ ਵਿੱਚ ਹੀ ਲੱਗੇ ਦੋਵੇਂ
ਮੰਮੀ ਇਹ ਕੋਰਸ ਕਰਾ ਦੋ ਹੁਣ ਇੰਨੇ ਇੰਨੇ ਪੈਸੇ ਕਿੱਥੋਂ ਲੇ ਆਈ ਏ ਆਪ ਆਪਣੇ ਜੋਗੇ ਹੋਣ ਨਾਣ ਹੋਣ ਇਹਨਾਂ ਨੂੰ ਦੇਈਏ
ਹਾਂ ਸਹੀ ਗੱਲ ਹੁਣ ਅੱਜ ਕੱਲ ਦੇਖੋ ਪੜ੍ਹਾਈਆਂ ਵੀ ਬਹੁਤ ਮਹਿੰਗੀਆਂ ਪੜ੍ਹਾਈਆਂ ਵੀ ਮਹਿੰਗੀਆਂ ਫਿਰ ਅੱਗੇ ਬੱਚਿਆਂ ਨੂੰ ਜ ਕੋਰਸ ਕਰਾਓ ਉਹ ਹੋਰ ਮਹਿੰਗੇ ਆ ਹੁਣ ਇੱਕ ਬੰਦਾ ਕਮਾਉਣ ਵਾਲਾ ਹੋਇਆ ਤਾਂ ਕਿਸ ਤਰ੍ਹਾਂ ਬੰਦਾ ਪੜ੍ਹਾ ਹੀ ਲਿਓ ਬਥੇਰਾ ਕੋਰਸ ਕਿੱਧਰ ਹੁੰਦੇ ਆ ਹੋਂਦੇ ਹੀ ਨ
ਤੇ ਕੀ ਕੰਮ ਕਰਦੇ ਹੋ ਤਸੀ
ਹਾਂਜੀ
ਕੀ ਕੰਮ ਕਰਦੇ ਹੋ ਤੁਸੀਂ
ਨਹੀਂ ਮੈਂ ਵੀ ਹਾਊਸ ਵਾਈਫ ਹੀ ਹਾਂ ਮੈਂ ਵੀ ਘਰ ਹੀ ਰਹਿਣਦੀ ਹਾਂ ਮੈਂ ਕੁਛ ਨੀ ਕਰਦੀ ਹਾਂਜੀ ਘਰ ਹੀ ਘਰ ਦੇ ਹੀ ਕੰਮ ਆਉਂਦੇ ਆ
ਹਾਂ ਇਹ ਨਾ ਘਰਾਂ ਦੇ ਕੰਮਾਂ ਤੋਂ ਹੀ ਫੁਰਸਤ ਨੀ ਆਉਂਦੀ ਕੋਈ ਕਿੱਥੇ ਜਾਏ
ਹਾਂ ਘਰ ਦਾ ਕੰਮ ਕੁਮ ਵੇਲੇਗਾ ਕਿ ਅਸੀਂ ਕੋਈ ਆ ਵੀ ਜਾਂਦਾ ਦੇਖੋ ਫਿਰ ਦੁਪਹਿਰ ਦੀ ਰੋਟੀ ਵਗੈਰਾ ਕਰਦੇ ਹਾਂ ਫਿਰ ਥੋੜਾ ਜਹਾ ਘੰਟਾ ਕੁ ਰੈਸਟ ਕਰੀਦਾ ਫਿਰ ਸ਼ਾਮ ਸ਼ਾਮ ਦੀ ਚਾਹ ਦਾ ਟਾਈਮ ਹੋ ਜਾਂਦਾ ਹੈ ਏਨਾ ਚਾਹ ਚੂ ਪੀ ਕੇ ਵੀ ਵਹਲੇ ਹੋ
ਓਤਾ ਮੇ ਵੀ ਘਰ ਹੁੰਦੀ ਆ ਤੇ ਫੇਰ ਤੇ ਲੱਗੀ ਰਹਿੰਦੀ ਆ ਇਹ ਕਰ ਲਵਾਂ ਮੈਨੂੰ ਫੇਰ ਇਹ ਪੇੜ ਪੌਦੇ ਸਜਾਣੇ ਦਾ ਬੜਾ ਸ਼ੌਕ ਹੈਗਾ ਵੇ ਨਾ ਇਹਨਾਂ ਦੇ ਵਿੱਚ ਲੱਗੀ ਲਗੇ ਰਹਦੇ ਆ ਕਦੀ ਕੀ ਕਰ ਲਿੱਤਾ ਕਦੇ ਕਿਹੜਾ ਫੁੱਲ ਲਾ ਲਿਆ ਕਟਿੰਗ ਕਰ ਦਿੱਤੀ ਉਹ ਵੀ ਹਾਂ ਇਹ ਮੈਨੂੰ ਅੱਛਾ ਲੱਗਦਾ ਹੈ ਕਰਨਾ
ਅੱਛਾ ਚਲੋ ਸ਼ੌਂਕ ਹੈ ਨਾ ਤੁਹਾਡਾ
ਹਾਂਜੀ ਹਾਂਜੀ
ਬਹੁਤ ਚੰਗੀ ਗਾ ਆਾ ਚਲੋ ਇਹ ਵੀ ਹੁਨਰ ਕਿਸੇ ਕਿਸੇ ਵਿੱਚ ਹੀ ਆਉਂਦਾ ਹੇ
ਹਾਂ ਉਹ ਤੂੰ ਆਪਣੇ ਆਪਣੇ ਘਰ ਨੂੰ ਸਜਾਉਣਾ ਹਰ ਕਿਸੇ ਨੂੰ ਹੁੰਦਾ ਜਦੋਂ ਫਿਰ ਉਹ ਹਾਂਜੀ ਬੱਸ ਨਯਾਂ ਘਰ ਬਣਾਇਆ ਸੀ ਨਾ ਫਿਰ ਅੱਛਾ ਲੱਗਦਾ ਹੈ ਨੀਆਂ ਨਵੀਂ ਨਵੀਂ ਚੀਜ਼ਾਂ ਹੋਣ ਉੱਥੇ ਸੋਹਣਾ ਲੱਗਦਾ ਹੈ
ਹਾਂਜੀ ਹਾਂਜੀ ਹਾਂ ਇਹ ਹੈ ਕਿ ਨਵੀਂ ਨਵੀਂ ਚੀਜ਼ਾਂ
ਜਿਵੇਂ ਹੁਣ ਕੋਈ ਵੇਸਟ ਚੀਜ਼ ਹੁੰਦੀ ਹੈ ਬੋਤਲਾਂ ਬੋਤਲਾਂ ਫਿਰ ਗੇਰਦੇ ਨੇ ਮੈਂ ਫਿਰ ਉਹਨਾ ਨੂੰ ਕਰਕੇ ਕਟਿੰਗ ਕੁਟਿੰਗ ਕਰਕੇ ਉਹਨਾਂ ਦੀ ਉਹ ਬਣਾ ਦਿੰਦੀ ਹਾਂ ਪੇੜ ਪੌਦੇ ਲਗਾ ਲਏ ਉਹਦੇ ਚ
ਚਲੋ ਚੰਗੀ ਗੱਲ ਆ ਕਰਨਾ ਚਾਹੀਦਾ ਜੇ ਸਾਡੇ ਹੱਥ ਚ ਕੋਈ ਹੁਨਰ ਹੈ ਤਾਂ ਕਰਨਾ ਚਾਹੀਦਾ
ਹੋਰ ਆਉਣਾ ਤੁਸੀਂ ਕਦੇ ਸਾਡੇ ਘਰ
ਹਾਂਜੀ ਹਾਂਜੀ ਜ਼ਰੂਰ ਮਾਰਾਂਗੇ ਚੱਕਰ
ਹਾਂਜੀ ਹਾਂ ਓਕੇ ਜੀਓ ਸਤਿ ਸ਼੍ਰੀ ਅਕਾਲ ਜੀ।